ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਏ।
ਵਧੀਆ, ਤੁਸੀਂ ਦਸੋ ਕਿਵੇਂ ਹੋ?
ਬਸ ਵਧੀਆ-ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ?
ਸਭ ਵਧੀਆ ਜੀ ਬੱਸ ਕਿਰ
ਹੋਰ ਕੀ ਕਰ ਰਹੇ ਸੀ?
ਬਸ ਕੁੱਛ ਨੀ ਥੋੜਾ ਸ਼ਡਿਊਲ ਜਾ ਬਣਾ ਰਹੇ ਸੀ, ਹੁਣ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਤੁਹਾਨੂੰ ਪਤਾ।
ਹਾਂਜੀ-ਹਾਂਜੀ।
ਬਸ ਫਿਰ ਸੋਚ ਰਹੇ ਸੀ ਕਿ ਚਲੋ ਜਿਆਦਾ ਫੇਰ ਬੱਚੇ ਹੁਣ ਆਲਸੀ ਨਾ ਬਣਨ ਛੁੱਟੀਆਂ ਵਿੱਚ। ਹੇਨਾ, ਅਸੀਂ ਵੀ ਥੋੜੇ ਕੋਈ ਚੰਗੇ ਆਦਤਾ ਪਾਈਏ।
ਹਾਂਜੀ ਹਾਂਜੀ, ਇਹ ਤਾਂ ਹੈ ਇਹ ਤਾਂ ਬਹੁਤ ਜ਼ਰੂਰੀ ਏ। ਫਿਟਨੈਸ ਵਗੈਰਾ। ਤਾਂ ਬਹੁਤ ਜ਼ਰੂਰੀ ਨੇ। ਬੱਚੇ ਤਾਂ ਹੀ ਆਲਸੀ ਨੀ ਬਣਨਗੇ। ਆਪਣਾ ਟੈਮ ਤੇ ਉੱਠਣਗੇ। ਸੈਰ ਕਰਨ ਜਾਨ ਥੋੜਾ ਕੋਈ ਯੋਗਾ ਯੁੱਗਾ ਕਰ ਕਰਨਗੇ ਤਾਂ ਹੀ ਸਹੀ ਰੇਣਗੇ ਇਹਨਾਂ ਦੀ ਆਪਣੀ ਵੀ ਤਬੀਅਤ ਠੀਕ ਰਹੇਗੀ ਤਾਂ ਹੀ।
ਵੀ ਅਸੀਂ ਬਸ ਸਟਾਰਟ ਕਰਨਾ ਨਾਲ ਚਲੋ ਬੱਚੇ ਤੇ ਇਹਨੂੰ ਵੀ ਸਟਾਰਟ ਕਰਵਾਈਏ ਹਨਾਂ।
ਹਾਂ ਇਹ ਤਾਂ ਹੈ। ਕੱਲ੍ਹ ਬੱਚਿਆਂ ਲਈ ਵੀ ਬਹੁਤ ਜ਼ਰੂਰੀ ਹੋ ਗਿਆ, ਵੱਡਿਆਂ ਦੇ ਨਾਲ ਨਾ ਬੱਚਿਆਂ ਲਈ ਵੀ ਯੋਗਾ, ਯੋਗਾ ਬਹੁਤ ਜ਼ਰੂਰੀ ਹੋ ਗਿਆ। ਸੈਰ ਕਰਨੀ। ਐਕਸਰਸਾਈਜ਼ ਕਰਨੀ ਜਾਂ ਯੋਗਾ ਹੀ ਕਰ ਲਓ, ਉਹਦੇ ਨਾਲ ਵੀ ਬੜਾ ਫ਼ਰਕ ਪੈ ਜਾਂਦਾ ਹੈ।
ਨਹੀਂ ਵਧੀਆ ਰਹਿੰਦਾ, ਹਾਂਜੀ ਹਲਕੀਆਂ ਫੁਲਕੀਆਂ ਐਕਸਰਸਾਈਜ਼ ਕਰ ਲੋ।
ਹ ਇਹ ਥੋੜੀਆਂ ਚਲੋ ਹਲਕੀ ਫੁਲਕੀ ਤੋਂ ਸ਼ੁਰੂ ਕਰਦੇ ਫਿਰ ਹੌਲੀ ਹੌਲੀ ਆਪੇ ਸੀ।
ਹਾਂਜੀ ਹਾਂਜੀ ਪਹਿਲਾਂ ਫ਼ਿਰ ਇਨ੍ਹਾਂ ਹੁੰਦਾ ਨੀ ਨਾ ਕਿਸ
ਹਾਂਜੀ ਮ ਹੁੰਦਾਂ ਨੀ ਹੁੰ ਉਹੀ ਹੈ ਹੌਲੀ ਹੌਲੀ ਹੁੰਦਾ। ਹਾਂ ਇਹ ਬਹੁਤ ਜ਼ਰੂਰੀ ਹੈਣਾ ਹਾਂ। ਐਕਸਰਸਾਈਜ਼ ਵਗੈਰਾ, ਬੰਦਾ ਕੀ ਕਰੇ। ਕਿ ਆਪਣੀ ਹਰੇਕ ਸਰੀਰ ਦਾ ਅੰਗ ਸਹੀ ਰਹਿੰਦਾ, ਹਰੇਕ ਦੇਖੋ ਹਰੇਕ ਸਰੀਰ ਦੇ ਅੰਗ ਲਈ ਹਰੇਕ ਐਕਸਰਸਾਈਜ਼ ਹੈ।
ਉਹ ਤਾਂ ਹੈ ਹੀ ਹੈ ਜੀ। ਨੱਬੇ ਪ੍ਰਸੈਂਟ ਬਿਮਾਰੀਆਂ ਦਾ ਇਲਾਜ ਤਾਂ ਮਤਲਬ ਇਹਨਾਂ ਦੇ ਵਿੱਚ ਹੀ ਹੈ।
ਹਾਂਜੀ ਮਗਰ ਅੱਜ ਕੱਲ੍ਹ ਜਿਹੜੇ ਯੋਗਾ ਨਾ ਉਦੋਂ ਦਾ ਦੇਖੋ ਬਹੁਤ ਸੁੱਖ ਹੋ ਗਿਆ, ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਤੁਸੀਂ ਉਹਦੇ ਅਕੋਰਡਿੰਗ ਉਹ ਯੋਗਾ ਕਰਲੋ, ਤੁਹਾਨੂੰ ਠੀਕ ਹੋ ਜਾਏਗਾ, ਫ਼ਰਕ ਪੈ ਜਾਏਗਾ, ਕੋਈ ਪਤਲਾ ਚਾਹੇ ਕੋਈ ਮੋਟਾ ਹੈ, ਚਾਹੇ ਕਿਸੇ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਬੈਕ ਦੀ ਪ੍ਰੋਬਲਮ ਹੈ, ਸਾਰਿਆਂ ਲਈ ਅਲੱਗ ਅਲੱਗ ਐਕਸਰਸਾਈਜ਼ ਹੈਗੀਆਂ। ਹੈਲੋ। ਹੈਲੋ।